ਹੈਲੋ
ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਜੀ, ਹੋਰ ਸੁਣਾਓ ਠੀਕ-ਠਾਕ ਓ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ?
ਹਾਂਜੀ ਠੀਕ। ਅੱਛਾ ਮੈਨੂੰ ਦੱਸੋ ਮੈਂ ਨਾ ਜਲੰਧਰ ਜਾਣਾ ਸੀ ਤੇ ਤੁਸੀਂ ਮੈਨੂੰ ਦੱਸੋ ਕਿ ਜਲੰਧਰ ਦਾ ਮਤਲਬ ਮਤਲਬ ਮੌਸਮ ਕੈ ਹੋ ਜਿਹਾ ਇਸ ਟਾਈਮ ਈ ਜਾਣਾ ਮੈਂ? ਤਿੰਨ-ਚਾਰ ਦਿਨ ਤੱਕ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਧਰ ਮੌਸਮ ਕੈ ਹੋ ਜਿਹਾ ਔਰ ਕਿਸ ਤਰ੍ਹਾਂ ਜਾਣਾ ਪੇਗਾ ਅਗਰ ਬੱਸ ਦੇ ਥਰੂ ਅਗਰ ਮੈਂ ਜਾਵਾਂ ਤੇ?
ਦੇਖੋ ਜੀ ਇਸ ਤਰ੍ਹਾਂ ਗੱਲ ਏ ਅਸੀਂ ਗਏ ਸੀ ਪਿਛਲੇ ਮੰਥ ਹੀ ਗਏ ਸੀ ਅਸੀਂ। ਤੇ ਹਾਂਜੀ ਫਸਟ ਟਾਈਮ ਹੀ ਗੇ ਸੀ ਅਸੀਂ। ਤੇ ਥੋੜਾ ਸਾਨੂੰ ਕੰਮ ਸੀ ਮੇਰੀ ਬੇਟੀ ਦਾ ਕੋਈ ਕੰਮ ਸੀ ਅਸੀਂ ਗੇ ਉੱਥੇ ਕਾਫ਼ੀ ਗਰਮੀ ਸੀ ਅ ਜਲੰਧਰ ਨਾ ਉਹ ਸਾਡਾ ਕੰਮ ਹੋਇਆ ਖ਼ਤਮ ਅਸੀਂ ਆਪਣਾ ਕੰਮ ਕਰਕੇ ਖ਼ਤਮ ਫੇਰ ਅਸੀਂ ਭੁੱਖ ਵੀ ਬੜੀ ਤੇਜ਼ ਲੱਗੀ ਹੋਈ ਸੀ। ਫਿਰ ਅਸੀਂ ਇੱਥੇ ਹਾਂਜੀ ਇੱਥੇ ਡ ਡੋਮੀਨੋਜ ਸੀ। ਫੇਰ ਮੈਂ ਤੇ ਮੇਰੇ ਬੇਟੀੇ ਡੋਮੀਨੋਜ਼ ਗਏ ਅਸੀਂ ਉੱਥੇ ਜਾ ਕੇ ਫਿਰ ਪੀਜ਼ਾ ਵਗੈਰਾ ਖਾਧਾ। ਬਰਗਰ ਔਡਰ ਕੀਤਾ ਹਾਂਜੀ। ਮੋਕ ਟੇਲ ਵਗੈਰਾ ਪੀਤੀ ਫਿਰ ਅਸੀਂ ਥੋੜ੍ਹੀ ਦੇਰ ਉੱਥੇ ਬੈਠੇ ਕੋਈ ਘੰਟਾ-ਦੋ ਘੰਟੇ ਅਸੀਂ ਉੱਥੇ ਬੈਠੇ ਅੱਛਾ ਸੀ ਸਿਸਟਮ ਅੰਦਰ ਦਾ ਸਭ ਏ ਸੀ ਸੀ ਲੱਗਾ ਹੋਇਆ। ਫੇਰ ਅਸੀਂ ਥੋੜ੍ਹੀ ਦੇਰ ਬੈਠ ਕੇ ਘੰਟਾ- ਦੋ ਘੰਟੇ ਅਸੀਂ ਬੈਠ ਕੇ ਫਿਰ ਅਸੀਂ ਵਾਪਸੀ ਜੰਮੂ ਦੀ ਵਾਪਸੀ ਕਰਨੀ ਸੀ।
ਅੱਛਾ
ਫਿਰ ਉਸੋ ਅਸੀਂ ਆਟੋ ਕੀਤਾ ਆਟੋ ਕਰਕੇ ਫੇਰ ਅਸੀ ਬਸ ਸਟੈਂਡ ਆਏ, ਬਸ ਸਟੈਂਡ ਤੋ ਫੇਰ ਅਸੀ ਬੱਸ ਲੀ ਜੰਮੂ ਵਾਸਤੇ।
ਅੱਛਾ।
ਤੇ ਹਾਂਜੀ ਫੇਰ ਅਸੀ ਜੰਮੂ ਵਾਪਸ ਆ ਗਏ, ਕੀ ਕਾਫੀ ਗਰਮੀ ਏ ੳਸ ਸਾਈਡ, ਜਲੰਦਰ ਏਸ ਟਾਈਮ ਬੋਤ ਜਾਦਾ ਗਰਮੀ ਐ, ਹਾਂਜੀ। ਬੋਤ ਜਾਦਾ ਗਰਮੀ ਐ ਫੇਰ ਅਸੀ ਵਾਪਸ ਆ ਗਏ ਜੰਮੂ ਫੇਰ ਮੇਰੀ ਛੋਟੀੇ ਘਰ ਸੀ ੳਨਾਂ ਨੇ ਫੇਰ ਰਾਤੀ ਦਾ ਡਿਨਰ ਵਗੈਰਾ ਬਨਾਏਆ, ਅਸੀ ਆ ਕੇ ਥੱਕ ਗੇ ਸੀ ਬੜਾ ਕਿਉਂਕਿ ਕਾਫੀ ਗਰਮੀ ਚ ਆਏ। ਏਸੀ ਬੱਸ ਨੀ ਸਾਨੂੰ ਮਿਲੀ, ਅਸੀ ਲੋਕ ਪਰ ਬਸ ਚ ਈ ਆਨਾ ਪੈਆ ਸਾਨੂੰ।
ਹੂੰ।
ਫੇਰ ਆ ਕੇ ਅਸੀ ਪੈਲੇ, ਥੋੜੀ ਦੇਰ ਬੈਠੇ ਫੇਰ ਅਸੀ ਪਾਨੀ ਨਾ ਕੇ ਨਾਤੇ- ਨੂਤੇ ਸੀ। ਥੋੜਾ ਅੱਛਾ ਫੀਲ ਕੀਤਾ, ਹਾਂਜੀ। ਫੇਰ ੳਦੇ ਬਾਦ ਅਸੀ ਡਿਨਰ ਕੀਤਾ। ਡਿਨਰ ਵਗੈਰਾ ਕਰਕੇ ਤੇ ਬਸ ਫੇਰ ਅਸੀ
ਤੁਸੀ ਡਿਨਰ ਚ ਰਾਤ ਦੀ ਰੋਟੀ ਤੁਹਾਡੀ ਬੇਟੀ ਨੇ ਕੇੜੀ ਸਬਜੀ ਬਨਾਈ, ਤੁਸੀ ਦਸ ਸਕਦੇ ੳ ਮੈਨੂੰ ਕੁਛ।
ਮੇਰੀ ਛੋਟੀ ਬੇਟੀ ਨੇ ਬਨਾਏ ਸੀ, ਰਾਜਮਾਂ ਚਾਵਲ ਕਿਉਂਕਿ ਜੰਮੂ ਦੀ ਫੇਵਰੇਟ ਡਿਸ਼ ਐ।
ਅੱਛਾ, ਤੁਸੀਂ ਮੈਨੂੰ ਦੱਸ ਸਕਦੇ ੳ ਰਾਜਮਾਂ ਦੀ ਰਾਜਮਾਂ ਦੀ ਰੈਸਪੀ ਦਸ ਦੋਗੇ ਤੁਸੀ ਮੈਨੂੰ।
ਹਾਂਜੀ, ਰਾਜਮਾਂ ਦੀ ਰੈਸਿਪੀ, ਜੰਮੂ ਦੇ ਸਾਡੇ ਸਪੈਸ਼ਲ ਰਾਜਮਾਂ ਨੇ। ਏਥੇ, ਪੈਲੇ ਬੋੲਲ ਬੋਆੲਲ ਕਰ ਲੋ ਰਾਜਮਾਂ ਨੂੰ ਨਮਕ ਪਾ ਕੇ ਬੁਆੲਲ ਕਰਲੋ ਹੂੰ, ਦੇਖ ਲੋ ਤੁਸੀ, ਥਰਟੀ ਮਿੰਟ ਦਾ ਟਾਈਮਰ ਲਗਾ ਲੋ ਹਾਂਜੀ, ਅੱਧੇ ਘੰਟੇ ਦਾ ਟਾਈਮਰ ਲਗਾ ਕੇ ਤੇ ਉਹ ਬੋਆੲਲ ਹੋ ਜਾਣ ਫੇਰ ਤੁਸੀ ਪੇਆਜ, ਟਮਾਟਰ, ਥੋ, ਵਗੈਰਾ ਪਾ ਕੇ, ਅਦਰਕ ਪਾ ਕੇ ਤੇ ਤੁਸੀ ਏਨੂੰ ਤੜਕਾ, ਤੜਕਾ ਲਗਾ ਦਿਓ‌। ਅਪਨੀ ਮਰਜੀ ਦਾ ਅਗਰ ਤੁਸੀ ਹੋਰ ਕੁਛ ਮਸਾਲੇ ਵਗੈਰਾ ਪਾਨੇ ਐ ਜਿਸਰਾਂ ਸਵਾਦ ਤੁਆਨੂੰ ਲੱਗਦਾ ਐ, ਸਵਾਦ ਦੇ ਅਨੁਸਾਰ ਜੋ ਤੁਸੀ ਅਪਨਾ ਮਰਜੀ ਨਾਲ ਪਾਨਾ ਚਾੳ ਤੇ ਪਾ ਸਕਦੇ ੳ।
ਤੇ ਹਾਂਜੀ ਬੋਤ ਟੇਸਟੀ ਬਨੇ ਸੀ ਰਾਜਮਾ, ਫੇਰ ਚਾਵਲ ਵੀ ਬਨਾਏ। ਫੇਰ ਅਸੀ ਖਾਧੇ ਕਾਫੀ ਅੱਛਾ ਟੇਸਟ ਸੀ। ਖਾਧੇ ਫੇਰ ਅਸੀ। ਹਾਂਜੀ।
ਅ ਜੰਮੂ ਤਾਡੇ ਜੰਮੂ ਤੁਆਡੇ ਜੰਮੂ ਦੀ ਹੋਰ ਕੇੜੀ-ਕੜੀ ਫੇਵਰੇਟ, ਮਤਲਬ ਅੱਛੀ ਸਬਜੀਆਂ ਜਾਂ ਡਿਸ਼ਿਜ਼ ਯਾ ਕੋਈ ਐਸੀ ਸਬਜੀ ਹੈ ਤੁਆਡੇ ਜੰਮੂ ਦੀ ਜੋ ਪੰਜਾਬ ਚ ਨਈ ਮਿਲਦੀ ਤੁਆਡੇ ਜੰਮੂ ਚ ਮਿਲਦੀ ਏ।
ਸਾਡੇ ਜੰਮੂ ਦੀ ਡਿਸ਼ ਇੱਕ ਰਾਜਮਾਂ ਚਾਵਲ ਨੇ ਸਪੈਸ਼ਲ ਰਾਜਮਾਂ-ਚਾਵਲ ਨੇ ਫੇਰ ਏਥੇ ਏਕ ਕਲਾੜੀ ਹੁੰਦੀ ਏ ਕਲਾੜੀ ਜੰਮੂ ਦੀ ਫੇਵਰਟ ਕਲਾੜੀ, ਜਿਸਰਾਂ ਤੁਸੀ ਚੀਜ ਸਮਝ ਲੋ ਇੱਕ ਕਿਸਮ ਦੀ ਚੀਜ ਦੁੱਧ ਨਾਲ ਬਨ ਦੀ ਓਵੀ
ਅੱਛਾ-ਅੱਛਾ।
ਹਾਂਜੀ ੳਹ ਦੁੱਧ ਨਾਲ ਬਨਦੀ ਏ, ਕਲਾੜੀ ਹੁੰਦੀ ਏ, ੳਨੂੰ ਤੁਸੀ ਤਵੇ ਤੇ ਥੋੜਾ ਜਿਹਾ ਬਟਰ ਪਾ ਕੇ ਫੇਰ, ਥੋੜਾ ਜਿਨਾ ਨਮਕ ਪਾ ਕੇ ਉੱਪਰ ਕਲਾੜੀ ਰੱਖ ਦੋ, ਉਹਨੂੰ ਥੋੜਾ ਦਬਾਉਣਾ ਪੈਂਦਾ ਪ੍ਰੈੱਸ ਕਰਨਾ ਪੈਂਦਾ ਇਨੂੰ
ਨਮਕ ਚਿੱਟਾ ਪਾਉਣਾ ਜਾਂ ਕਾਲਾ
ਵਾਈਟ ਸਾਲਟ ਪਾ ਲੋ ਤੁਸੀ। ਹਾਂਜੀ ਤੇ ਹਾਂਜੀ। ਚਿੱਟਾ ਨਮਕ ਪਾ ਲੋ। ਤੇ ਫਿਰ ਤੁਸੀਂ ਤਵੇ ਤੇ, ਰੱਖ ਕੇ ਤੇ ਤਵੇ ਤੇ ਰੱਖ ਕੇ ਉਨੂ ਥੋੜ੍ਹਾ ਦਬਾਣਾ ਪਏਗਾ ਫਿਰ ਫਲੈਟ ਹੋ ਜਾਏਗੀ।
ਹਾਂਜੀ।
ਤੇ ਫੇਰ ਉਨ ਤੁਸੀਂ, ਬ੍ਰੈਡ ਸਿਕਾ ਕੇ ਜਾਂ ਇੱਕ ਬਨ ਬਨ ਹੁੰਦਾ ਕੁਲਚਾ ਬੰਦ ਜਿਹਨੂੰ ਕਹਿੰਦੇ ਆ।
ਹਾਂਜੀ-ਹਾਂਜੀ।
ਤੇ ਹਾਂ, ਫੇਰ ਤੁਸੀਂ ਉਹਦੇ ਚ ਪਾਕੇ ਉਨੂੰ ਥੋੜਾ ਗਰਮ ਕਰ ਲੋ। ਫੇਰ ਉਹ ਤੁਸੀਂ ਖਾ ਸਕਦੇ ਹੋ ਕਾਫ਼ੀ ਅੱਛਾ ਟੇਸਟ ਹੁੰਦਾ ਏ।
ਅੱਛਾ, ਹੋਰ ਕਿਹੜੀ-ਕਿਹੜੀ ਡਿਸ਼ਿਸ ਤੁਹਾਡੇ ਜੰਮੂ ਦੀ ਫੇਵਰੇਟ ਜੋ ਬੜੀ ਫੇਮਸ ਏ।
ਡਿਸ਼ਿਜ਼ ਦੇਖੋ ਜੀ ਸਾਡੇ ਇੱਥੇ ਇੱਕ ਸਬਜ਼ੀ ਆਂਦੀ ਹੈ ਕੜਮ ਦੀ ਸਬ ਜੀ ਆਉਂਦੀ ਏ ਹਾਂਜੀ, ਉ ਹਾਂਜੀ ਕੜਮ ਹੁੰਦਾ ਏ। ਤੇ ਉ ਕਿਧਰੇ ਨੀ ਮਿਲਦਾ, ਸਿਰਫ ਸਾਡੇ ਜੰਮੂ ਦੀ ਹੀ ਡਿਸ਼ ਹੈ ਉ ਸਡੇ ਜਮੂੰ ਚ ਹੀ ਉੱਗਦਾ ਉ ਵੀ ਕਾਫੀ ਪੇਠੇ ਦਾ ਟੇਸਟ, ਜਿਆਦਾ ਹਰੀ ਸਬਜ਼ੀ ਹੁੰਦੀ ਏ।
ਅੱਛਾ-ਅੱਛਾ।
ਹਾਂਜੀ-ਹਾਂਜੀ, ਉ ਬੜੀ ਅੱਛੀ- ਉ ਬੜੀ ਅੱਛੀ ਬੰਦੀ ਹੈ।
ਠੀਕ ਹੈ।
ਹਾਂਜੀ-ਹਾਂਜੀ।
ਠੀਕ ਉਹਦੀ- ਉਹਦੀ ਰੈਸਿਪੀ-ਰੈਸਿਪੀ ਦੱਸੋ ਤੁਸੀਂ ਮੈਨੂੰ ਕੜਮ ਕਿਸ ਤਰ੍ਹਾਂ ਬਣਾਉਂਦੇ ਆ?
ਹਾਂਜੀ ਜ਼ਰੂਰ ਦੱਸ ਸਕਦੀ ਹਾ, ਹਾਂਜੀ-ਹਾਂਜੀ-ਹਾਂਜੀ ਉਹਨਾ ਇੱਕ ਤਰ੍ਹਾਂ ਦੇ ਗੋਲ ਜਿ ਸਬਜ਼ੀ ਏ ੳਦੇ ਨਾਲ ਪੱਤੇ ਹੋਣਗੇ, ਹਰੇ-ਹਰੇ ਪੱਤੇ ਹੁੰਦੇ ਆ। ਫਿਰ ਉਹਨਾਂ ਨੂੰ, ਪੱਤੇ ਉਤਾਰ ਲੋੋ ਤੁਸੀਂ। ਫਿਰ ਪੱਤੇ ਉਤਾਰ ਕੇ ਉਹਦੀ ਕੜਮ ਹੁੰਦਾ ਜੇਹੜਾ, ਫੇਰ ਉਹਨੂੰ ਛਿਲਕਾ ਉਤਰਦਾ ਮੋਟਾ ਛਿਲਕਾ ਉਤਰਦਾ। ਫੇਰ ਤੁਸੀਂ ਓਹਦਾ ਛਿਲਕਾ ਉਤਾਰ ਲਓ ਉਹਦੇ ਚ ਅ ਆਪਣੇ-ਆਪਣੇ ਅਕੋਰਡਿੰਗ ਤੁਸੀਂ ਦੇਖ ਲਓ ਜੋ ਵੀ ਤੁਸੀਂ ਅਗਰ ਮੋਟੇ ਪੀਸ ਰੱਖਣੇ ਆ ਉਹ ਰੱਖ ਲਓ। ਅਗਰ ਤੁਸੀਂ ਪਤਲਾ ਚੀਰਨਾ ਉਸ ਤਰ੍ਹਾਂ ਕਰ ਲਓ। ਫਿਰ ਉਨੂੰ ਤੇਲ ਪਾ ਕੇ-ਤੇਲ ਪਾ ਕੇ ਤੇ ਪਹਿਲੇ ਉਨੂੰ ਧੋਲੋ, ਚੀਰ ਕੇ ਚੰਗੀ ਤਰ੍ਹਾਂ ਧੋਲੋ, ਉਹਨੂੰ ਵਾਸ਼ ਕਰਲੋ।
ਹਾਂਜੀ।
ਤੇ ਧੋ ਕੇ ਫੇਰ ਉਨੂੰ ਅਹ ਤੇਲ ਪਾਣਾ, ਜਿਆਦਾ ਤੇਲ ਲੱਗਦਾ ਉਦੇ ਵਿੱਚ।
ਠੀਕ ਹੈ।
ਪਾਕੇ ਫੇਰ ਜੀਰਾ ਪਾਲਓ, ਥੋੜੀ ਠੰਡੀ ਸਬਜ਼ੀ ਹੁੰਦੀ ਹੈ। ਥੋੜਾ ਤੁਸੀਂ ਪਿਆਜ ਥੋਮ ਵੀ ਪਾ ਸਕਦੇ ਹੋ।
ਅੱਛਾ ਠੀਕ ਹੈ।
ਹਾਂਜੀ, ਫਿਰ ਟਮਾਟਰ ਪਾਲੋ, ਨਮਕ। ਨਮਕ, ਅਮ ਹਲਦੀ, ਮਿਰਚਾਂ, ਪਿਆਜ ਭੁੰਨ ਕੇ ਮਸਾਲਾ, ਟਮਾਟਰ ਪਾ ਕੇ ਮਸਾਲਾ ਭੁੰਨ ਕੇ ਉਹਨੂੰ ਕੋਈ ਦਸ ਮਿੰਟ ਆ ਸਬਜ਼ੀ ਨੂੰ ਰੋਸਟ ਕਰਨਾ। ਭੁੰਨਣਾ ਸਬਜ਼ੀ ਨੂੰ, ਹਾਂਜੀ -ਹਾਂਜੀ, ਉਹ ਜਿਸ ਹੋ ਜਾਏ, ਫਿਰ ਉਸ ਆਪਣੇ ਅਹ ਜਿਸ ਤਰ੍ਹਾਂ ਤੁਸੀਂ ਅਗਰ ਸੁੱਕਾ ਬਣਾਉਣਾ ਤੁਸੀਂ ਸੁੱਕਾ ਵੀ ਖਾ ਸਕਦੇ ਹੋ ਅਗਰ ਤੁਸੀਂ ਤਰੀ ਬਣਾਉਣੀ ਏ ਉਹਦਾ ਤੁਸੀਂ ਇੱਕ ਗਲਾਸ ਪਾਣੀ ਸਬਜੀ ਦੇ ਅਕੋਰਡਿੰਗ ਪਾਣੀ ਪਾ ਲਓ ਜਿੰਨਾ ਤੁਸੀਂ ਪਾਣਾ ਏ
ਉਹ ਤੁਸੀਂ ਬਣਾ ਸਕਦੇ ਹੋ, ਪਾ ਲੋ, ਫਿਰ ਕੋਈ, ਹਾਂਜੀ ਹਾਂ ਜ਼ਰੂਰ ਪਾ ਸਕਦੇ ਹੋ ਦਹੀ ਕਿਉਂਕਿ ਥੋੜ੍ਹਾ ਠੰਡਾ ਹੀ ਹੁੰਦਾ ਹੈ ਅਸੀਂ ਪਿਆਜ- ਪਿਆਜ ਥੋਮ ਵੀ ਪਾਉਂਦੇ ਹਾਂ ਨਾ ਉਹਦੇ ਨਾਲ ਥੋੜ੍ਹੀ ਜਿਹੜੀ ਤਸੀਰ ਥੋੜੀ ਗਰਮ ਹੋ ਜਾਂਦੀ ਹੈ ਤੇ ਸੁਆਦ ਅਨੁਸਾਰ ਤੁਸੀ ਪਾ ਸਕਦੇ ਹੋ ਦਹੀ ਪਾ ਸਕਦੇ ਹੋ ਤੇ ਉਹ ਪਾਲੋ ਫਿਰ ਉਹਨੂੰ ਕੋਈ ਦੋ ਤਿੰਨ ਸੀਟੀਆਂ ਵੱਜ ਜਾਣ ਤੇ ਫਿਰ ਦੇਖਲੋ ਚੈਕ ਕਰਕੇ, ਹੱਥ ਨਾਲ ਦੇਖਲੋ ਕਿ ਗਲ ਗਿਆ ਤੇ ਬਸ ਸਬਜ਼ੀ ਬਣ ਜਾਂਦੀ ਬਹੁਤ ਅੱਛੀ ਸਬਜ਼ੀ ਏ ਬਹੁਤ ਟੇਸਟੀ ਸਬਜ਼ੀ ਹੈ
ਅੱਛਾ, ਮੈਂ ਸੁਣਿਆ ਤੁਹਾਡੇ ਤੁਹਾਡੇ ਜੰਮੂ ਚ ਕਸ਼ਮੀਰੀ ਦਮ ਆਲੂ ਵੀ ਬੜੇ ਖਾਏ ਜਾਂਦੇ ਏ ਉਹ ਅਸੀਂ ਛੋਟੇ ਆਲੂ ਬਣਾ ਸਕਦੇ ਹਾਂ ਦਮ ਆਲੂ ਯਾ ਵੱਡੇ ਨਾਲ ਬਣਾ ਸਕਦੇ ਹਾਂ
ਚੁਪ ਕਰ ਜਾ ਹਾਂਜੀ ਤੁਸੀਂ ਅਹ ਛੋਟੇ ਆਲੂਆਂ ਦਾ ਜ਼ਿਆਦਾ ਅੱਛਾ ਬਣਦਾ ਉਹ
ਅੱਛਾ-ਅੱਛਾ
ਛੋਟੇ ਆਲੂ ਲੈਲੋ ਗੋਲ ਆਲੂ, ਛੋਟੇ, ਫਿਰ ਉਹ ਛੋਟੇ ਆਲੂ ਲੈ ਕੇ, ਤੇ ਛੋਟੇ ਆਲੂਆ ਨੂੰ ਪਹਿਲੇ ਬੁਆਇਲ ਕਰ ਲੈਣਾ ਜਿਆਦਾ-ਜ਼ਿਆਦਾ ਨੀ ਗਾਲਣਾ ਉਹਨਾ ਨੂੰ ਥੋੜਾ ਜਿਹੀ, ਫਿਰ ਉਹਨਾਂ ਨੂੰ, ਸੂਈ ਨਾਲ, ਤੁੁੱਤ ਪੀਕ ਹੋ ਗਈ ਉਹ ਨਾਲ ਥੋੜੇ ਹੋਲ ਕਰਕੇ
ਠੀਕ ਏ
ਪੰਜਾਬੀ ਚ ਬੋਲ ਲੈਣਾ ਚੋਬੇ ਲਾ ਲੈਣੇ
ਹਾਂਜੀ-ਹਾਂਜੀ
ਉਸ ਤਰ੍ਹਾਂ ਤੁਸੀਂ ਕਰ ਲਓ, ਫਿਰ ਸਾਰੇ ਕਰਕੇ ਫਿਰ ਉਹਨਾਂ ਨੂੰ ਫਰਾਈ ਕਰ ਲਓ ਫਰਾਈ ਕਰਕੇ, ਤੇਲ ਚ ਫਰਾਈ ਕਰੋ ਉਹਨਾ ਨੂੰ, ਠੰਡੇ ਅਹ ਘੱਟ ਸੀਮ ਤੇ, ਫਰਾਈ ਕਰਕੇ ਫਿਰ ਉਹਨੂੰ ਕਢ ਲੋਵੇ ਫਿਰ ਉਹਦੇ ਚ ਦਾਲਚੀਨੀ ਤੇਲ ਚ ਦਾਲਚੀਨੀ ਪਾ ਕੇ ਇੱਕ ਦੋ ਲੌਂਗ ਪਾ ਕੇ
ਹਾਂਜੀ
ਤੇ ਦਹੀਂ ਲੈ ਕੇ ਦਹੀਂ ਦੀ ਗ੍ਰੇਵੀ ਬਣਾ ਲੈਣੀ ਏ
ਠੀਕ ਹੈ।
ਗ੍ਰੇਵੀ ਬਣਾ ਕੇ ਤੇ, ਉਹਦੇ ਚ ਕਸ਼ਮੀਰੀ ਲਾਲ ਮਿਰਚ ਆਉਂਦੀ ਹੈ ਹਲਦੀ ਨਹੀਂ ਪਾਉਣੀ ਇਹਦੇ ਚ ਸਿਰਫ਼ ਨਮਕ ਤੇ ਲਾਲ ਮਿਰਚ ਹਲਦੀ ਨੀ ਪਾਣੀ ਲਾਲ ਮਿਰਚ ਪਾਣੀ ਕਸ਼ਮੀਰੀ ਲਾਲ ਮਿਰਚ ਪਾਉਣੀ ਤੇ ਨਮਕ ਪਾਉਣਾ ਗਰਮ ਮਸਾਲਾ, ਧਨੀਆ ਪਾਊਡਰ ਤੇ, ਉਹਨੂੰ ਦੇਖ ਮਸਾਲਾ ਘੋਲ ਕੇ, ਤੇ ਤੁਸੀਂ ਉਹ ਥੋੜਾ ਤੇਲ ਚ ਭੁਦ ਦੇਈ, ਫਿਰ ਉਹਦੇ ਵਿੱਚ ਤੁਸੀਂ ਜਿਹੜੇ ਆਲੂ ਫਰਾਈ ਕਿਤੇ ਫਿਰ ਤੁਸੀਂ ਉਹ ਆਲੂ, ਉਹਦੇ ਚ ਪਾ ਦੇਣੇ ਆ
ਹੂੰ।
ਤੇ ਫਿਰ ਓਨੂੰ ਥੋੜਾ ਅੱਧਾ ਘੰਟਾ ਭੁਨ-ਭੁਣ-ਭੁੰਨ ਕੇ ਜਿਸ ਤਰ੍ਹਾਂ ਆਪਣਾ ਸਬਜ਼ੀ ਤੇਲ ਛੱਡ ਦੇ ਤੇ ਤੁਹਾਡੀ ਦਮ ਆਲੂ ਤਿਆਰ ਐ ਜੀ।
ਦਮ ਆਲੂ ਅਸੀਂ ਚਾਵਲ ਨਾਲ ਖਾ ਸਕਦੇ ਆ, ਰੁਮਾਲੀ ਰੋਟੀ ਨਾਲ, ਨਾਨ ਨਾਲ, ਫੁਲਕ ਕੇ ਨਾਲ ਕਿਧਦੇ ਨਾਲ ਖਾ ਸਕਦੇ ਆ? ਜ਼ਿਆਦਾ ਟੇਸਟ
ਹਾਂ, ਚਾਵਲ ਨਾਲ ਖਾਓ। ਕਿਉਂਕਿ ਉਹਦੀ ਗ੍ਰਰੇਵੀ ਬਣੀ ਹੁੰਦੀ ਐ ਨਾ। ਤੁਸੀਂ ਉਹਦੇ ਨਾਲ ਵੀ ਖਾ ਸਕਦੇ ਓ। ਹਾਂ‌। ਆਪਣਾ ਹਾਂਜੀ।
ਠੀਕ ਐ। ਹੋਰ ਕੋਈ ਫੇਮ-ਫੇਮਸ ਡਿਸ਼ ਹੈਗੀ ਤੁਹਾਡੇ ਉੱਧਰ ਜੰਮੂ ਦੀ? ਜਾਂ ਖਰੋਟ ਸੁਣਿਐ, ਖਰੋਟ ਬੜੇ ਮਿਲਦੇ ਐ ਓਧਰ।
ਹਾਂਜੀ ਜੰਮੂ ਦੀ ਡਿਸ਼ ਐ ਜੀ ਅਖਰੋਟ। ਬਹੁਤ ਵਧੀਆ ਡਿਸ਼ ਜੰਮੂ ਦੀ, ਹਾਂਜੀ।
ਹਾਂਜੀ-ਹਾਂਜੀ। ਕੀ ਰੇਟ ਐ ਅਖਰੋਟ ਦਾ ਤੁਹਾਡੇ ਜੰਮੂ ਚ? ਇੱਥੇ ਤਾਂ ਬਹੁਤ ਮਹਿੰਗੇ ਮਿਲਦੇ ਆ।
ਅੱਛਾ ਜੰਮੂ ਚ ਅ-ਅਖਰੋਟ ਨੇ ਕੋਈ ਸਾਢੇ ਪੰਜ ਸੌ ਰੁਪਏ।
ਅੱਛਾ-ਅੱਛਾ। ਅੱਛਾ। ਸਾਡੇ ਇੱਥੇ ਦੇ ਮਿਲਦੇ ਆ ਅੱਠ ਸੌ, ਸੱਤ ਸੌ।
ਅੱਛਾ ਜੀ ਅੱਛਾ। ਠੀਕ ਐ। ਸਾਡੇ ਇੱਥੇ ਅ ਸਾਡੇ
ਬਦਾਮ ਦਾ ਕੀ ਰੇਟ ਏ?
ਇੱਥੇ ਮੈਡਮ ਅੰਜੀਰ ਬੜੀ ਅੱਛੀ ਮਿਲਦੀ ਏ।
ਅੱਛਾ।
ਹਾਂਜੀ ਅੰਜੀਰ ਬਹੁਤ ਅੱਛੀ ਮਿਲਦੀ ਐ। ਕੋਈ ਪੰਦਰਾਂ ਸੌ ਰੁਪਏ ਕਿੱਲੋ ਹੈ ਅੰਜੀਰ, ਹਾਂਜੀ। ਪੰਦਰਾਂ ਸੌ ਰੁਪਏ ਕਿੱਲੋ ਅੰਜੀਰ। ਬਹੁਤ ਅੱਛੀ ਏ ਅੰਜੀਰ ਟੇਸਟੀ ਏ। ਕਿਉਂਕਿ ਸਾਡੇ ਘਰ ਤੇ ਆਂਦੀ ਰਹਿੰਦੀ ਐ ਨਾ ਬੱਚੇ ਖਾਂਦੇ ਐ। ਇਸ ਕਰਕੇ ਤੇ ਹਾਂਜੀ-ਹਾਂਜੀ। ਅਸੀਂ ਤੇ ਲੈ ਲਉਦੇ ਆ, ਹਾਂਜੀ।
ਚਲੋ ਠੀਕ ਐ। ਓਕੇ।
ਓਕੇ ਜੀ‌। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ‌।